ਹੈਲੋ।
ਹੈਲੋ।
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਠੀਕ-ਠਾਕ ਓ? ਹੋਰ, ਠੀਕ ਓ? ਹੋਰ ਕੀ ਕਰ ਰਹੇ ਸੀ, ਹੋਰ ਘਰ-ਪਰਿਵਾਰ ਸਾਰੇ ਠੀਕ ਨੇ?
ਸਭ ਵਧੀਆ।
ਹੈਲੋ, ਅੱਛਾ ਜੀ। ਅੱਛਾ-ਅੱਛਾ, ਹੋ ਕੀ ਕਹਿ ਰਹੇ ਓ, ਤੁਹਾਡੀ ਅਵਾਜ਼ ਕੱਟ ਰਹੀ ਏ।
ਮੈਂ ਕੱਪੜੇ ਧੋਂਦੀ ਪਈ ਸੀ।
ਅੱਛਾ-ਅੱਛਾ-ਅੱਛਾ ਠੀਕ ਏ, ਅੱਜ ਛੁੱਟੀ ਹੋਣੀ ਏ, ਹਾਂ ਹੁਣ ਠੀਕ ਏ। ਅੱਜ ਘਰ ਈ ਹੈਗੇ ਓ?
ਹੋਰ ਕੀ ਘਰ ਹੀ ਹੈਗੀ ਆਂ, ਅੱਜ।
ਹਾਂ ਚਲੋ ਠੀਕ ਏ, ਹਾਂ ਏਤਵਾਰ-ਏਤਵਾਰ ਛੁੱਟੀ ਹੁੰਦੀ ਏ, ਠੀਕ ਏ।
ਹਾਂਜੀ।
ਹਾਂ, ਹੋਰ, ਧੋ ਬੈਠੇ ਓ ਕੱਪੜੇ ਹੁਣ?
ਨਹੀਂ ਬਸ ਧੁਲਦੇ ਪਏ ਨੇ, ਥੋੜੀ ਦੇਰ ਰਹਿ ਗਈਏ, ਹੋ ਜਾਣਗੇ ਇੱਕ-ਅੱਧੇ ਘੰਟੇ'ਚ।
ਚਲੋ ਠੀਕ ਏ, ਵਧੀਆ।
ਹਾਂਜੀ।
ਹੋਰ?
ਤੁਹਾਡਾ ਕੰਮ ਹੋ ਗਿਆ ਸਾਰਾ?
ਹਾਂ ਮੇਰਾ ਹੋ ਗਿਆ ਬਸ ਹੁਣੇ ਵਿਹਲੀ ਹੋਈ ਸੀ ਮੈਂ ਕਿਹਾ ਚੱਲ ਫੋਨ ਕਰਾਂ। ਬਸ ਰਾਤੀ ਦੀ ਨੀਂਦ ਦੀ ਥੋੜ੍ਹੀ ਦਿੱਕਤ ਆਦੀ ਪਈ ਸੀਗੀ।
ਕਿਉਂ ਕੀ ਹੋਇਆ?
ਬਸ ਦੋ ਤਿੰਨ ਦਿਨ ਹੋ ਗਏ ਸੀ ਸੋਹਣੀ ਨੀਂਦ ਨੀ ਆਂਦੀ ਪਈ। ਬਾਰ ਬਾਰ ਨਾ ਖੁੱਲਦੀ ਰਹਿੰਦੀ ਐ ਰਾਤੀ ਨੀਂਦ,
ਐਂ ਤੇ ਬਹੁਤ ਗ਼ਲਤ ਗੱਲ ਹੈਗੀ ਏ।
ਹਾਂ ਓਈਓ ਐਥੇ, ਹਾਂ ਬਸ ਪਹਿਲੇ ਲੇਟ ਹੋ ਜਾਨੀ ਆ ਰਾਤੀ ਤੇ ਇਹ ਘੰਟਾ ਨੀਂਦ ਆਏਗੀ ਤੋਂ ਬਾਅਦ ਫੇਰ ਵਿੱਚ ਵਿੱਚ ਖੁੱਲਦੀ ਰਹੇਗੀ ਖੁੱਲਦੀ ਰਹੇਗੀ। ਵਾਰ ਵਾਰ ਬੜੀ ਡਿਸਟਰਬੈਂਸ ਹੁੰਦੀ ਏ। ਤੇ ਬਸ ਫਿਰ ਰਾਤੀ ਨੀਂਦ ਵਾਰ ਵਾਰ ਖੁੱਲੇ ਫਿਰ ਬੰਦਾ ਔਖਾ ਹੋ ਜਾਂਦਾ ਹਨਾ। ਤੇ ਅਗਲੇ ਦਿਨ ਸਰੀਰ ਵੀ ਸੋਹਣਾ ਹਾਂ ਸਰੀਰ ਵੀ ਸੋਹਣਾ ਕੰਮ ਨੀ ਕਰਦਾ ਅਗਲੇ ਦਿਨ ਫਿਰ।
ਹਾਂਜੀ ਹਾਂਜੀ, ਤੇ ਨੀਂਦ ਈ ਪੂਰੀ ਨਾ ਹੋਏ ਤੇ ਫੇਰ ਤੇ ਸਾਡੀ ਕੀ ਨਾਮ ਐ ਦਿਮਾਗ ਈ ਚੱਲਣਾ ਹੀ ਬੰਦ ਹੋ ਜਾਂਦਾ ਬਿਲਕੁਲ ਬਿਲਕੁਲ ਵੀ ਪੂਰਾ ਦਿਨ ਸੁਸਤੀ-ਸੁਸਤੀ ਰਹਿੰਦੀ ਐ।
ਸੁਸਤੀ ਰਹਿੰਦੀ ਏ ਬਸ ਹਰ ਵੇਲੇ ਦਿਲ ਕਰਦਾ ਲੇਟੇ ਰਹੋ, ਲੇਟੇ ਰਹੋ ਸਾਰਾ ਦਿਨ ਵੀ ਲੇਟੇ ਰਹੋ। ਲੇਟੇ ਰਹੋ ਤੇ ਫਿਰ ਘਰਦੇ ਕੰਮ ਸਾਰੇ ਰਹਿ ਕਦੇ ਨੇ ਐਵੇਂ ਥੋੜ੍ਹੀ ਹੁੰਦਾ ਕਿ ਲਈਏ ਕੰਮ ਸਾਰੇ ਕਰਨੇ ਪੈਂਦੇ ਨੇ।
ਜ਼ਰੂਰੀ ਐ ਸਾਡੇ ਸਰੀਰ ਵਾਸਤੇ,
ਨੀਂਦ ਬਹੁਤ ਜ਼ਰੂਰੀ ਐ। ਤੇ ਬਸ ਜੇ ਨੀਂਦ ਪੂਰੀ ਹੋਏਗੀ ਅਗਲੇ ਦਿਨ ਬੰਦਾ ਸਵੇਰ ਨਾ ਬਿਲਕੁਲ ਫਰੈਸ਼ ਉੱਠਦਾ। ਭੱਜਦਾ ਦੌੜਦਾ ਆਪਣੇ ਕੰਮਾਂ ਤੇ, ਤੇ ਬਸ ਦੋ ਤਿੰਨ ਦਿਨ ਹੋ ਗਏ ਨੇ ਥੋੜੀ ਡਿਸਟਰਬੈਂਸ ਦੀ ਚਲਦੀ ਪਈ ਏ ਬੜੀ ਤੇ ਬਸ ਫਿਰ ਮੈਂ ਐਇਉ ਸੋਚਿਆ ਹੁਣ ਕਿ ਮੈਂ ਦਿਨ ਬਿਲਕੁਲ ਲੇਟਣਾ ਈ ਨੀ ਹੈਗਾ।
ਹੋਰ ਕੀ ਐ ਹੁੰਦਾ ਨਾ ਸਾਡੀ ਰਾਤ ਤੇ ਨੀਂਦ ਤੇ ਸੋਣ ਵਾਸਤੇ ਈ ਹੁੰਦੀ ਐ ਵੇਖੋ ਉਹ ਪੂਰੇ ਟਾਈਮ ਤੇ ਹੋ ਜਾਵੇ, ਦਿਨ ਵਿੱਚ ਪੂਰਾ ਟਾਈਮ ਬੰਦਾ ਚੰਗੀ ਤਰ੍ਹਾਂ ਕੰਮ ਕਰ ਲੈਂਦਾ ਨਹੀ ਤੇ ਨਾ ਸਵੇਰੇ ਉੱਠਿਆ ਜਾਂਦਾ ਨਾ ਪੂਰਾ ਦਿਨ ਬੰਦਾ ਕੰਮ ਕਰ ਸਕਦਾ।
ਆਹ ਹੀ ਉਈਉ ਤੇ ਬਸ ਇਹੀਓ ਸੋਚ ਰੀ ਸੀ ਹੁਣ ਬੇਸ਼ੱਕ ਜਿੰਨੀ ਮਰਜ਼ੀ ਮੈਂ ਥੱਕੀ ਪੀ ਆ ਪਰ ਮੈਂ ਅੱਜ ਨਾ ਦਿਨੇ ਲੇਟ ਣਾ ਕੋਈ ਨੀ ਹੈਗਾ, ਫੇਰ ਰਾਤੀ ਵੇਖਾਂਗੇ ਕਿ ਮੈਂ ਸੋਹਣੀ ਨੀਂਦ ਆਂਦੀ ਪਈ ਐ ਕਿ ਨੀਂ ਆਂਦੀ ਪਈ ਐਵੇਂ ਚੈੱਕ ਕਰਨੀ ਆ ਨਾ ਕਿ
ਜੇ ਚੰਗੀ ਨੀਂਦ ਆਏਗੀ ਤਾਂਈ ਸਾਡੀ ਬੋਡੀ ਸਈ ਰਹੇਗੀ। ਉਹਦੇ ਸੈਲਸ ਵੀ ਕੰਮ ਕਰਦੇ ਨੇ ਤੇ ਟਿਸ਼ੂਜ ਨੂੰ ਵੀ ਰਿਕਵਰ ਕਰਦਾ।
ਉਹ ਤੇ ਹੈਗਾ ਬਿਲਕੁਲ ਸਹੀ ਗੱਲ ਏ। ਭਗਵਾਨ ਜੀ ਨੇ ਰਾਤ ਬਣਾਈ ਇਸੀ ਵਸਤੇ ਵੇ ਕਿ ਬੰਦਾ ਸੋਹਣੀ ਤਰ੍ਹਾਂ ਸੋਵੇ। ਤੇ ਉਂਦਾ ਸਰੀਰ ਸੌਣ ਵਾਸਤੇ ਬਣਾਈਏ ਕਿ ਦਿਨ ਵਾਸਤੇ ਦਿਨ ਵੇਲੇ ਭੱਜੋ ਦੌੜੋ ਆਪਣੇ ਕੰਮ ਕਰੋ ਤੇ ਰਾਤੀ ਤੇ ਸੋ ਚੰਗੀ ਤਰ੍ਹਾਂ, ਤੇ ਤਾਂਹੀ ਉਹ ਸਰੀਰ ਠੀਕ ਰਹਿੰਦਾ।
ਸਾਡੇ ਐਥੇ ਦੇ ਵੀ ਬੱਚੇ ਦੱਸਾਂ ਕੀ ਕਰਦੇ ਨੇ। ਕੀ ਨਾਮ ਏ ਪੂਰੀ ਪੂਰੀ ਰਾਤ ਨੂੰ ਤੇ ਪਹਿਲੇ ਉੱਠ ਕੇ ਕੰਮ ਕਰਦੇ ਨੇ,
ਅੱਛਿਆ,
ਤੇ ਰਾਤ-ਰਾਤ ਨੂੰ ਸੌਦੇ ਕੋਈ ਨੀ ਐ ਦੋ ਤਿੰਨ ਵਜੇ ਸੌਣਗੇ ਉਸ ਤੋ ਬਾਦ ਸਵੇਰੇ ਗਿਆਰਾਂ-ਗਿਆਰਾਂ ਵਜੇ ਉੱਠਣਗੇ।
ਐ ਤੇ ਬੜੀ ਗ਼ਲਤ ਰੂਟੀਨ ਬਣਾਈ ਹੋਈ ਏ ਬੜੀ ਗ਼ਲਤ ਰੂਟੀਨ ਏ ਐ ਤੇ ਹਾਂ ਐਵੇਂ ਨੀ ਕਰਨਾ ਚਾਈਦਾ ਰਾਤੀ ਤੇ ਹੱਦ ਗਿਆ
ਸੋ ਜਾਣਾ ਚਾਈਦੈ ਬੱਚਿਆਂ ਨੂੰ ਤਾਂ ਵੈਸੇ ਅੱਠ ਤੋਂ-ਤੋਂ ਦਸ ਘੰਟੇ ਦੀ ਨੀਂਦ ਜ਼ਰੂਰੀ ਹੈਗੀ ਏ। ਤਾਂਈ ਬੱਚੇ ਦਾ ਬੱਚਾ ਤਾਂ ਈ ਪੂਰਾ ਦਿਨ ਐਕਟਿਵ ਰਏਗਾ ਤਾਂ ਹੀ ਓ ਕੰਮ ਕਰੇਗਾ ਉਦਾ ਕੰਮ ਵਿੱਚ ਧਿਆਨ ਰਏਗਾ ਤਾਂਈ ਓ ਨਵੀਂ-ਨਵੀਂ ਚੀਜ਼ਾਂ ਜੁਗਾੜ ਸੋਚਦੇ ਨੇ ਇੰਜ ਕਰੀਏ ਇੰਝ ਕਰੀਏ ਨਈ ਤੇ ਬੱਚਿਆਂ ਦੇ ਦਿਮਾਗ ਈ ਬੰਦ ਹੋ ਜਾਂਦੇ ਨੇ।
ਓ ਤੇ ਹੈ ਈ ਬਿਲਕੁਲ ਪੜ੍ਹਾਈ ਕਰਨੀ ਹੁੰਦੀ ਏ ਤੇ ਦਿਮਾਗ ਦਾ ਈ ਸਾਰਾ ਕੰਮ ਏ। ਹੋਰ ਬਸ ਦਿਮਾਗ ਸਈ ਚੱਲੇਗਾ ਤੇ ਪੜ੍ਹਾਈ ਸੋਣੀ ਕਰ ਪਾਣਗੇ।
ਹੋਰ ਕੀ
ਹਨਾ ਫਿਰ ਟਿਊਸ਼ਨ ਜਾਣਾ। ਤੇ ਫਿਰ ਨੀਂਦ ਤੇ ਬੜੀ ਜ਼ਰੂਰੀ ਹੁੰਦੀ ਏ ਰਾਤੀ ਜਲਦੀ ਸਵਾਣਾ ਚਾਈਦਾ ਬੱਚਿਆਂ ਨੂੰ ਤੇ ਫਿਰ ਸਵੇਰ ਨਾਲ ਛੇ ਵਜੇ ਉੱਠਣਾ ਵੀ ਪੈਂਦਾ ਫਿਰ ਸਕੂਲ ਹੁੰਦਾ ਬੱਚਿਆਂ ਨੇ।
ਹੋਰ ਕੀ ਐ ਤੇ ਬਿਲਕੁਲ ਠੀਕ ਰੈਂਦੈ ਜਿਵੇਂ ਮੈਨੂੰ ਤੇ ਐਸ ਐ ਅ ਜਿਵੇਂ ਸਾ ਸੰਡੇ ਆ ਜਾਂਦਾ ਨਾ ਐ ਵੀ ਚੰਗਾ ਕੋਈ ਨੀ ਲੱਗਦਾ ਜਿਵੇਂ ਸਾਰੇ ਲੇਟ ਉਠਦੇ ਨੇ ਕੈਂਦੇ ਨੇ ਚਲੋ ਇੱਕ ਦਿਨ ਦੀ ਤੇ ਛੁੱਟੀ ਹੈਗੀ ਏ। ਇੰਝ ਨਈ ਹੋਣਾ ਚਾਈਦਾ ਜਿਵੇਂ ਰੋਜ਼ ਸੋਂ ਦੇ ਉੱਠਦੇ ਉਵੇਂ ਹੋਣਾ ਚਾਈਦਾ।
ਉਵੇਂ-ਉਵੇਂ ਈ ਹੋਣਾ ਚਾਈਦਾ ਚਾਹੇ ਅਸੀਂ ਕੰਮ ਤੇ ਜਾਣਾ ਚਾਹੇ ਨਈ ਜਾਣਾ।
ਹਾਂ ਤੇ ਸੰਡੇ ਵਾਲੇ ਦਿਨ ਸਾਡਾ ਖ਼ਰਾਬ ਹੋ ਜਾਂਦਾ ਸਾਰਾ ਉਹੀ ਫੇਰ ਕੀ ਨਾਮ ਏ ਮੰਡੇ ਨੂੰ ਬੱਚੇ ਉੱਠ ਨਈ ਸਕਦੇ।
ਹਾਂ ਅਈਓ ਤਾਂ ਅੱਲ ਏ ਨਾ
ਹੁਣ ਐ ਜੂਨ ਦੀ ਛੁੱਟੀਆਂ ਵਿੱਚ ਸਾਰਾ ਬੱਚਿਆਂ ਦਾ ਰੂਟੀਨ ਖ਼ਰਾਬ ਕਰ ਦਿੱਤਾ।
ਹਾਂ ਸਾ ਰਾਤੀ ਲੇਟ ਤੱਕ ਤੇ ਟੀਵੀ-ਟੂਵੀ ਵੇਖਦੇ ਰੈਣਾ ਤੇ ਫਿਰ ਸਵੇਰੇ ਫਿਰ ਲੇਟ ਈ ਉੱਠਣਾ ਤੇ ਓ ਆਦਤਾਂ ਪੈ ਗਈਆਂ ਸੀ ਹੁਣ ਸ਼ੁਕਰ ਏ ਫਿਰ ਸਕੂਲ ਰੋਏ ਨੇ ਤੇ ਦੁਬਾਰਾ ਆਪਣੇ ਰੂਟੀਨ ਤੇ ਆਏ ਨੇ‌ ਬੱਚੇ ਮੈਂ ਤੇ ਬਿਲਕੁਲ ਲੇਟ ਨੀ ਸੌਣ ਦੇਂਦੀ ਹੈਗੀ। ਮੈਂ ਤੇ ਪੂਰੇ ਹਾਂ ਸ ਸਾਢੇ ਦਸ ਵਜੇ ਪੂਰੇ ਟੀਵੀ-ਸ਼ੀਵੀ ਲਾਈਟਾਂ ਬੰਦ ਕਰਕੇ ਲਿਟਾ ਦੇਨੀ ਆ ਕਿ ਬਸ ਸੋ ਜੋ ਹੁਣ ਫਿਰ ਆਪੇ ਸਾਢੇ ਦਸ ਵਜੇ ਲੇਟ ਜਾਂਦੇ ਨੇ ਸੋ ਜਾਂਦੇ ਨੇ ਮੇਰੇ ਬੱਚੇ
ਹੋਰ ਕੀ ਸਈ ਕਰਦੇ ਹੋ ਤੁਸੀਂ
ਹਾਂ-ਹਾਂ-ਹਾਂ ਹੋਰ ਤੁਸੀਂ ਕਿੰਨੇ ਵਜੇ ਸੋ ਜਾਂਦੇ ਹੋ ਰਾਤੀ
ਮੈਂ ਤੇ ਖੁੱਦ ਅੱਠ ਵਜੇ ਆਪਣਾ ਕੰਮ-ਕੁਮ ਨਿਬੇੜ ਲੈਂਨੀ ਆ ਅੱ ਅੱਠ ਵਜੇ ਤੋਂ ਬਾਦ ਰੋਟੀ ਖਾਣ ਤੋਂ ਬਾਦ ਰਾਤ ਨੂੰ ਥੋੜ੍ਹੀ ਜੀ ਸੈਰ ਕਰ ਲਿੱਤੀ‌ ਉਸ ਤੋਂ ਬਾਦ ਥੋੜਾ ਜਿ ਘਰ-ਘਰ ਵਿੱਚ ਸਾਰਿਆਂ ਨਾਲ ਬੈ ਕੇ ਸਾਰੇ ਆਪਣੇ-ਆਪਣੇ ਕਮਰੇ 'ਚੋਂ ਸੋਣ ਚੱਲ ਜਾਂਦੇ ਨੇ ਐ ਹੁੰਦਾ ਨਾ ਸਵੇਰੇ ਉੱਠਣਾ ਪੈਂਦਾ ਐ ਸਾਨੂੰ
ਸਈ ਗੱਲ ਐ ਓ ਤੇ ਹੈ ਈ ਤੇ ਮਤਲਬ ਦਸ ਵਜੇ ਤੱਕ ਸੋ ਜਾਂਦੇ ਓ।
ਨੀਂਦ ਵੀ ਪੂਰੀਓ ਨੀ ਹੋਈ ਕਿਸੇ ਕੰਮ ਜੀ ਨੀ ਲੱਗਦਾ ਕੀ ਕਰੀਏ ਅਸੀਂ ਵੀ
ਨਾ-ਨਾ-ਨਾ ਮੈਂ ਤੇ ਕੈਨੀ ਆ‌ ਕੰਮ ਕਰਨ ਨੂੰ ਕੀ ਖੜੇ ਹੋਣ ਦਾ ਦਿਲ ਨੀ ਕਰਦਾ। ਖੜੇ ਵੀ ਹੋ ਜਾਈਏ ਅਸੀਂ ਵ ਬੰਦਾ ਆਲਸ ਕੀ ਐਵੇਂ ਲੱਗਦਾ ਜਿਵੇਂ ਪਤਾ ਨੀ ਕਿਵੇਂ ਕਿੰਨਾ ਬਿਮਾਰ ਹੋਇਆ ਪਿਆ। ਬੰਦਾ ਤੇ ਨਾਲ ਡਿਪਰੈਸ਼ਨ ਅਲੱਗ ਹੁੰਦੀ ਏ। ਜਦ ਨੀਂਦ ਨਾ ਪੂਰੀ ਹੋਏ ਨਾ ਬੰਦਾ ਦ ਪ੍ਰੈਸ਼ਨ ਵਿਚ ਚਲਾ ਜਾਂਦਾ ਏ।
ਉਹ ਇਹੀ ਤੇ ਗੱਲ ਹੈਗੀ ਐ ਡਾਕਟਰ ਵੀ ਸਾਨੂੰ ਇਹੀ ਕਹਿੰਦੇ ਨੇ ਜੇ ਤੁਸੀਂ ਚੰਗੀ ਤਰ੍ਹਾਂ ਆਪਣੀ ਨੀਂਦ ਪੂਰੀ ਲਓਗੇ ਤੁਹਾਡਾ ਦਿਮਾਗ ਵੀ ਸਹੀ ਰਹੇਗਾ। ਤੇ ਦਿਮਾਗ ਵਿੱਚ ਜਿਹੜੀ ਚੀਜ਼ਾਂ ਘੁੰਮਦੀਆਂ ਰਹਿੰਦੀਆਂ ਨੇ ਨਾ ਉਹਦੀ ਉਹ ਮੈਮਰੀ ਲੋਸ ਕਰਦੀ ਜੇ ਅਸੀਂ ਚੰਗੀ ਤਰ੍ਹਾਂ ਨੀਂਦ ਨਾ ਪੂਰੀ ਕਰੀਏ। ਡਾਕਟਰ ਆਈ ਸਲਾਹ ਦਿੰਦਾ ਜੇ ਤੁਸੀਂ ਆਪਣੇ ਮਸਲਸ ਨੂੰ ਸੈਲਜ਼ ਨੂੰ ਟਿਸ਼ੂਜ਼ ਨੂੰ ਰਿਕਵਰ ਕਰਨਾ ਤੇ ਤੁਸੀਂ ਆਪਣਾ ਚੰਗੀ ਤਰ੍ਹਾਂ ਸੋਜੋ।
ਸੋਜੋ ਨਈ ਤੇ ਤੇ ਫੇਰ ਉਹ ਨਈ ਤੇ ਉਹ ਆਪਣੀਆਂ ਐਵੇਂ ਦੀਆਂ ਦਵਾਈਆਂ ਦਿੰਦੇ ਦੇ ਡਿਪਰੈਸ਼ ਸ਼ਨ ਦੀਆ ਕਿ ਬੰਦਾ ਦਿਨ-ਰਾਤ ਸੁੱਤਾ ਰਹਿੰਦਾ ਸੁ
ਸੂਤਾ ਤੇ ਰਹਿੰਦਾ ਬੰਦਾ ਪਾਗਲ ਹੋ ਜਾਂਦਾ ਜਦੋਂ
ਪਾਗਲ ਹੋ ਜਾਂਦਾ। ਹਾਂ ਉਹ ਆਦਤ ਪੈ ਜਾਂਦੀ ਹੈ ਬੜੀ ਤਗੜੀ। ਹਾਂ ਤੇ, ਉਹੀਉ ਤੇ ਬਿਲਕੁਲ ਉਸਾ ਨਾਲ ਜੁਬਾਨ ਵੀ ਬਿਲਕੁਲ ਬੰਦ ਹੋ ਜਾਦ ਨੀ ਉਹ ਦਵਾਈ ਖਾਣ ਨਾਲ ਬੰਦਾ ਕੁੱਝ ਬੋਲਦਾ ਵੀ ਨੀ ਹੈਗਾ ਚੁੱਪ-ਚਾਪ ਬੈਠਾ ਰਹਿੰਦਾ।
ਤੱਦ ਦੂਜੀ ਗੋਲੀ ਨਾ ਖਾਓ।
ਸਹੀ ਗੱਲ ਏ, ਸਹੀ ਗੱਲ ਏ, ਬਸ ਇਸ ਕਰਕੇ ਤੇ ਦਵਾਈਆਂ ਦੇ ਚੱਕਰਾਂ ਚ ਤੇ ਬਿਲਕੁਲ ਨਾ ਪੋ ਤੇ ਆਪਣਾ ਹੈਲਦੀ ਡਾਇਟ ਆਪਣੀ ਰੱਖੋ ਸੋਹਣਾ ਖਾ ਪੀ ਕੇ ਤੇ ਸੋਹਣਾ ਸੋਵੋ।
ਬਿਲਕੁਲ, ਐ ਹੁੰਦਾ ਲੋਕੀ ਸ਼ਾਮ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਾਹ ਪੀ ਲੈਂਦੇ ਨੇ ਚੰਗੀ ਗੱਲ ਥੋੜ੍ਹੀ ਹੈਗੀ ਏ, ਅ ਚਾਹ ਤੇ ਅਸੀਂ ਜਿੰਨਾ ਪੀਆ ਗੇ ਸਾਡਾ ਲੀਵਰ ਖ਼ਰਾਬ ਹੁੰਦਾ ਰਹਿੰਦਾ ਨਾਲ ਈ ਉਹਦੇ
ਹਾਂ ਸਹੀ ਗੱਲ ਐ, ਲਿਮਿਟ ਚ ਪੀਣੀ ਚਾਈਦੀ ਐ ਥੋੜ੍ਹੀ। ਬਹੁਤ ਬਸ ਜਿਆਦਾ ਤੇ ਬਿਲਕੁਲ ਨੀ ਪੀਣੀ ਚਾਈਦੀ।
ਨਾ ਸਾਨੂੰ ਚਾਹ ਲੈਣਾ ਚਾਹੀਦਾ ਨਾ ਸਾਨੂੰ ਦੁੱਧ ਲੈਣਾ ਚਾਈਦਾ।
ਨੀ-ਨੀ ਰਾਤੀ ਤੇ ਦੁੱਧ ਪੀਣਾ ਚਾਈਦਾ, ਹਾਂ।
ਨਈ ਉਹ ਕਹਿੰਦੇ ਨੇ ਜਿਵੇਂ ਰਾਤ ਨੂੰ ਕਈ ਵਾਰ ਕੀ ਹੁੰਦਾ ਐ ਅੱਛਾ, ਨਈ ਜਿਵੇਂ ਮੈਂ ਗਈ ਸੀ ਨਾ ਡਾਕਟਰ ਕੋਲ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਰਾਤ ਨੂੰ ਦੁੱਧ ਪੀਉਗੇ ਨਾ ਜਿਵੇਂ ਵਾਈ ਕਰ ਜਾਂਦਾ ਐ ਹੈ ਵੀ, ਕਿਉਂਕਿ ਰਾਤ ਨੂੰ ਰੋਟੀ ਵੀ ਉਹ ਹੁੰਦਾ ਐ, ਕਈ ਵਾਰ ਚਾਵਲ ਖਾ ਲਿੱਤੇ ਕੁੱਝ ਖਾ ਲਿੱਤੇ ਕਈ ਵਾਰ ਸਬਜ਼ੀ ਵੀ ਨਈ ਪਚਦੀ ਇਸ ਕਰਕੇ ਉਹ ਕਹਿੰਦੇ ਨੇ ਰਾਤ ਨੂੰ ਨੀ ਖਾਣਾ ਚਾਈਦਾ।
ਉਹ ਨਾ ਪਤਾ ਕੀ ਹੁੰਦਾ ਐ, ਰਾਤ ਆਸ ਤੇ ਦੁੱਧ ਉਹ ਪੀ ਸਕਦੇ ਨੇ ਜਿਹੜੇ ਸੱਤ-ਸਾਢੇ ਸੱਤ ਤੱਕ ਆਪਣੀ ਰੋਟੀ ਖਾ ਲੈਂਦੇ ਨੇ ਡਿਨਰ ਕਰ ਲੈਂਦੇ ਨੇ ਉਹ ਫਿਰ ਰਾਤੀ ਦੁੱਧ ਪੀਣ।
ਐਹ ਇਹੀ ਤੇ ਸਹੀ ਐ, ਜਿਹੜੇ ਰਾਤ ਨੂੰ ਖਾਂਦੇ ਹੀ ਦਸ ਵਜੇ ਨੇ
ਨਾ ਉਹ ਨੀ ਪੀ ਸਕਦੇ, ਉਹ ਨੀ ਪੀ ਸਕਦੇ ਕਿਉਂਕਿ ਵਿੱਚ ਗੈਪ ਆਉਣਾ ਚਾਈਦਾ ਡੇਢ-ਦੋ ਘੰਟੇ ਦਾ ਤੇ ਗੈਪ ਹੋਣਾ ਚਾਈਦਾ।
ਹੋਰ ਕੀ ਪਹਿਲੇ ਦਸ-ਗਿਆਰਾਂ ਵਜੇ ਰੋਟੀ ਨਿਬੇੜੋ ਨਾ ਬੰਦਾ ਘੁੰਮ ਸਕਦਾ ਫਿਰ ਦੁੱਧ ਪੀ ਲੋ ਐ
ਹਮ ਨਾ- ਨਾ ਐ ਤੇ ਖ਼ਰਾਬ ਕਰ ਹਾਂ ਐ ਖ਼ਰਾਬ ਕਰਦਾ ਜੇ ਬਿਲਕੁਲ, ਸਹੀ ਗੱਲ ਏ। ਬਸ ਫੇਰ ਕੀ ਕਹਿੰਦੇ ਨਾ ਮੈਂ ਇਓ ਸੋਚਿਆ ਸੀ ਕਿ ਡਾਕਟਰਾਂ ਦੇ ਚੱਕਰਾਂ 'ਚ ਤੇ ਮੈਂ ਪੈਨਾ ਕੋਈ ਨੀ ਆਪਣਾ ਸੋਹਨਾ ਖਾਓ-ਪੀਓ, ਹੈਲਦੀ ਡਾਇਟ ਖਾਵਾਂਗੀ ਤੇ ਆਪੇ ਦੋ ਤਿੰਨ-ਦਿਨ 'ਚ ਠੀਕ ਹੋ ਜਾਏਗਾ।
ਹੋਰ ਕੀ ਚਾਹੇ ਤੁਸੀਂ ਨਾ ਏੰਝ ਕਰੋ ਦੋ ਤਿੰਨ ਦਿਨ ਸਵੇਰੇ ਜਲਦੀ ਉੱਠ ਕੇ ਚਾਏ ਤੁਹਾਡੀ ਨੀਂਦ ਪੂਰੀ ਹੋਈ ਹੋਏ, ਚਾਹੇ ਨਾ ਹੋਈ ਹੋਏ, ਤੁਸੀਂ ਆਪਨਾ ਸ ਸਵੇਰੇ-ਸਵੇਰੇ ਸੈਰ ਕਰਕੇ ਆਓ, ਜਿਵੇਂ ਥੱਕੋਗੇ ਅਪਨਾ ਘਰ ਦਾ ਕੰਮ ਕਰੋ। ਪੂਰਾ ਦਿਨ ਤੇ ਘਰ ਦੇ ਕੰਮਾਂ ਵਿੱਚ ਲੰਘ ਜਾਂਦਾ ਪ
ਲੰਘ ਜਾਂਦਾ ਨਹੀਂ ਪਤਾ ਚਲਦਾ ਬਸ ਲੇਟਾਂਗੇ ਨਹੀਂ ਦਿਨ ਇਚ ਤੇ ਰਾਤੀ ਆਪੇ ਨੀਂਦ ਆਏਗੀ ਫਿਰ ਹੋਰ।
ਆਪਨੇ ਆਪ ਈ ਆ ਜਾਏਗੀ, ਉਹ ਹੋਏਗਾ ਨਾ ਸਰੀਰ ਥੱਕਿਆ ਹੋਏਗਾ। ਹੁਨ ਤੇ ਬਸ ਬੈਠਾਂ-ਬੈਠਾਂ ਇਹੀ ਹੋਏਗਾ, ਦਵਾਈ-ਦਵੂਈ ਨਾ ਲੈਣਾ ਕੋਈ ਵੀ ਤੁਸੀਂ।
ਨਾ-ਨਾ ਮੈਂ ਦਵਾਈਆਂ ਆਲੇ ਚੱਕਰਾਂ 'ਚ ਤਾਂ ਬਿਲਕੁਲ ਨੀ ਪੈਨਾ ਜੇ
ਹੋਰ ਕੀ।
ਹਾਂ, ਚਲੋ ਮੈਂ ਕਿਆ ਕਰਾਂ ਗੱਲ ਥੋੜ੍ਹੀ ਜਿੰਨੀ, ਤੇ ਫੇਰ ਉਸ ਤੋਂ ਬਾਅਦ ਦੁਬਾਰਾ ਕੰਮਾਂ ਤੇ ਲੱਗਾਂਗੀ ਮਤਲਬ ਲੇ
ਹੋਰ ਕੀ, ਐ ਤੇ ਗੱਲ ਹੈਗੀ ਏ ਫੋਨ-ਫੋਨ ਕਰਲੋ ਅਪਣਾ ਕਿਸੀ ਨੂੰ। ਤੇ ਆਪਣਾ ਹੈਂਅ ਮੱਨ ਵੀ ਲੱਗਾ ਰਏਗਾ ਤੁਹਾਡਾ।
ਸਹੀ ਗੱਲ ਏ-ਸਹੀ ਗੱਲ ਏ।
ਹੂੰ
ਠੀਕ ਏ ਫਿਰ, ਮੈਂ ਵੇਖਾਂ ਫਿਰ ਆਪਣੇ ਹਾਂ-ਸਾਸਰੀ ਕਾਲ ਜੀ